ਹੈਲੋ। ਵਧੀਆ, ਤੁਸੀਂ ਸੁਣਾਓ ਕਿਵੇਂ ਹੋ?
ਵਧੀਆ ਜੀ ਵਧੀਆ।
ਓਕੇ, ਕੁਛ ਨੀ ਸਬਜ਼ੀ ਦੀ ਤਿਆਰੀ।
ਅੱਛਾ, ਅੱਛਾ ਮੈਂ ਕਿਹਾ ਚਲੋ ਫ੍ਰਰੀ ਹਾਂ ਮੈਂ ਪਾਜੀ ਨੂੰ ਕੋਲ ਕਰ ਦਾ ਵਾਂ।
ਚਲੋ, ਬਹੁਤ ਵਧੀਆ ਕੀਤਾ ਤੁਸੀਂ
ਹਾਂਜੀ, ਹੋਰ ਭਾਜੀ ਸਭ ਘਰ ਵਧੀਆ ਨੇ ਸਭ।
ਹਾਂਜੀ, ਹਾਂਜੀ ਸਭ ਵਰਦੀਯਾਂ ਹੈ ਸਭ ਘਰੇ ਤੁਸੀਂ ਸੁਣਾਓ?
ਹਾਂਜੀ-, ਹਾਂਜੀ ਬਸ ਉੱਤੇ ਆਇਆ ਸੀ। ਛੱਤ ਤੇ ਥੋੜਾ ਵੇਖਣ। ਤੇ ਐਵੇਂ ਹੀ ਘੁੰਮ ਰਿਹਾ ਸੀ।
ਚਲ ਬਰ ਉਸ ਦੇਲ
ਹਾਂਜੀ, ਹੋਰ ਤੁਸੀਂ ਦੱਸੋ ਤੁਸੀਂ ਕੀ ਕਰ ਰਹੇ ਹੋ?
ਅਸੀਂ ਬਸ ਸਬਜ਼ੀ ਦੀ ਤਿਆਰੀ, ਸਬਜ਼ੀ ਬਣਾਉਣੀ ਆ ਬਸ ਹੁਣ।
ਅੱਛਾ, ਤੇ ਕੀ ਬਣਾਨਾ ਆ ਅੱਜ ਫਿਰ?
ਕੁਝ ਨੀ, ਕਰੇਲੇ ਬਣਾਣੇ ਆ ਉਹ ਬਣਾਏ ਨੀ ਸੀਗੇ ਕੱਲ।
ਅੱਛਾ ਅੱਛਾ ਕਰੇਲੇ ਬਣਾਓਗੇ ਅੱਛਾ-ਅੱਛਾ, ਮਤਲਬ ਭਰਵਾ ਕਰੇਲਾ ਬਨਾਓਗੇ?
ਹਾਂਜੀ, ਮੈਨੂੰ ਹਾਂਜੀ ਮੈਨੂੰ ਬਹੁਤ ਪਸੰਦ ਆ ਭਰਵੇ।
ਅੱਛਾ, ਅੱਛਾ, ਅੱਛਾ।
ਟਾਈਮ ਤਾਂ ਲੱਗਦਾ, ਬਟ ਵਧੀਆ ਬਣਦੇ ਆ।
ਹਾਂਜੀ-ਹਾਂਜੀ ਐ ਤਾ ਹੈ, ਟਾਈਮ ਤੇ ਦੇਖੋ ਹਰ ਚੀਜ਼ ਤੇ ਲਗਦੈ ਨਾ। ਪਰ, ਵਧੀਆ ਬਣਦੇ ਨੇ ਕਰੇਲੇ ਭਰਵੇ, ਮੈਨੂੰ ਬਹੁਤ ਟੇਸਟੀ ਲੱਗਦੇ ਨੇ।
ਕੋਈ ਨੀ, ਆਏਓ ਤੁਸੀਂ ਕਿਸੇ ਦਿਨ ਖਮਾਵਾਂਗੇ ਤੁਹਾਨੂੰ।
ਹਾਂਜੀ, ਹਾਂਜੀ ਜ਼ਰੂਰ ਖਾਵਾਂਗੇ ਤੁਹਾਡੇ ਹੱਥ ਦੇ ਵੀ।
ਬਿਲਕੁਲ।
ਹੋਰ ਦੱਸੋ, ਹੋਰ ਘਰ ਸਭ ਵਧੀਆ ਨੇ ਸਭ।
ਹਾਂਜੀ, ਸਭ ਕੁਛ ਵਧੀਆ ਘਰ ਫੈਮਲੀ ਮੇਰੀ ਠੀਕ ਆ। ਤੁਸੀਂ ਦੱਸੋ ਅੱਜ ਤੁਸੀਂ ਕੀ ਬਣਾ ਰਹੇ ਹੋ ਆਪਣਾ ਕੀ ਦੱਸ ਦੋ ਕਦੇ ਸਾਨੂੰ ਖਵਾਉਣਾ ਪੈ ਜੇ
ਨਈ-ਨਈ ਏਦਾਂ ਦੀ ਨਈ ਕੋਈ ਗੱਲ ਹੈ ਕਿ ਅਸੀਂ ਤਾਂ ਮਾਂ ਛੋਲਿਆਂ ਦੀ ਦਾਲ ਬਣਾਈ ਹੈ ਅੱਜ
ਅੱਛਾ
ਹਾਂਜੀ ਮਾਂ ਛੋਲਿਆਂ ਦੀ ਦਾਲ ਹਾਂਜੀ
ਤੁਸੀਂ ਸਵੇਰੇ ਹੀ ਬਣਾ ਲੈਂਦੇ ਹੋ ਲੱਦਾ
ਕੀ ਕਹਿ ਰਹੇ ਹੋ
ਮੈਂ ਕਿਹਾ ਤੁਸੀਂ ਲੱਗਦਾ ਸਵੇਰੇ ਹੀ ਬਣਾ ਲੈਂਦੇ ਹੋ ਰੋਟੀ ਰਾਟੀ
ਨਹੀਂ ਨਹੀਂ ਅਸੀਂ ਉਹ ਨਹੀਂ ਬਣਾਈਏ ਸਵੇਰੇ ਅਸੀਂ ਦੁਪਹਿਰੇ ਨਮਕੀਨੇ ਚੋਲ ਬਣਾਏ ਸੀ
ਅੱਛਾ ਮਤਲਬ ਤੁਸੀਂ ਜਲਦੀ ਬਣਾ ਲਈਏ
ਹਾਂ ਤੇ ਹੁਣ ਮਤਲਬ ਰੱਖੀ ਹੋਈ ਹੈ ਦਾਲ ਲੱਗ ਰਹੀਆਂ ਨੇ ਸੀਟੀਆਂ ਉਹਨੂੰ
ਅੱਛਾ ਅਜੇ ਰੱਖੀ ਹੋਈ ਆ ਕਿ ਮੈਂ ਕਈ ਬਣਾ ਗਈ ਡਨ
ਵਗੈਰਾ ਤਾਂ ਲਿਆ ਤੇ ਹੁਣ ਫ੍ਰੀ ਸੀ ਮੈਂ ਕਿਹਾ ਚਲੋ ਭਾਜੀ ਨੂੰ ਕੋਲ ਕਰਦਾ ਵਾ ਉਹਨੇ ਹੁਣ ਤੜਕਿਆ ਵੀ ਲੱਗੇ
ਨਈ ਇਸ ਟਾਇਮ ਮੌਸਲੀ ਕਈ ਵਾਰ ਫਰੀ ਹੁੰਦੇ ਕਈ ਵਾਰ ਬਿਜੀ ਵੀ ਹੁੰਦੇ ਹੈ ਟਾਇਮ ਦਾ ਕੁਛ
ਹਾਂਜੀ-ਹਾਂਜੀ, ਐ ਤਾ ਹੈ
ਹਮ ਹੋਰ
ਬਸ ਵਦੀਆ ਨੇ, ਹਾਂਜੀ?
ਮੈਂ ਕਿਹਾ ਤੁਹਾਡੀ ਫੈਮਿਲੀ ਕਿਵੇਂ ਘਰ
ਫੈਮਲੀ ਵੀ ਵਧੀਆ ਨੇ ਸਭ ਸਭ ਵਧੀਆ ਨੇ ਫੈਮਿਲੀ ਵਗੈਰਾ ਪ੍ਰਭੂ ਦੀ ਕਿਰਪਏ
ਸਫ਼ਾਈ ਕਰਦੇ ਪਏ ਗਿਆ ਲੱਗਦਾ
ਹਾਂਜੀ
ਸਫ਼ਾਈ ਕਰ ਰਹੇ ਹੋ ਕਿਆ ਛੱਤ ਨੇ?
ਹਾਂਜੀ ਹਾਂਜੀ ਹਾਂਜੀ ਝਾੜੂ ਮਾਰਨ ਲੱਗਿਆ ਸੀ ਮੈਂ ਮੈਂ ਬਹੁਤ ਗੰਦ ਪਿਆ ਪਤਾ ਕੀ ਇੱਥੇ ਹੁਣ ਉਹ ਖ਼ਤਮ ਬਾਰਿਸ਼ਾਂ ਵਗੈਰਾ ਹੋਈਆਂ ਨੇ ਨਾ ਉੱਤੇ ਛੱਤ ਦੇ ਪੱਤੇ ਵਗੈਰਾ ਮਿੱਟੀ ਇਨੀ ਹੋ ਗਈ। ਤੇ ਮੈਂ ਕਿਹਾ ਚਲੋ ਝਾੜੂ ਵੀ ਮਾਰ ਲਏ ਨਵਾਂ ਵਿਹਲਲੇ ਬੈਠੇ ਸੀ
ਵਧੀਆ ਗੱਲ ਕਰਦੇ ਰਹੋ ਕੰਮ ਵੀ ਕਰਦੇ ਰਹੋ ਵਾਹ ਵਾਹ
ਹਾਂਜੀ ਹਾਂਜੀ ਇਹ ਤਾਂ ਹੈ ਹਾਂਜੀ ਦੇ ਨਾਲ ਹੀ ਗੱਲ ਵੀ ਹੋ ਜਾਏਗੀ ਤੇ ਸਫ਼ਾਈ ਵੀ ਹੋ ਜਾਏਗੀ
ਸਹੀ ਹੈ
ਹਾਂਜੀ-ਹਾਂਜੀ ਹੋਰ ਤੁਸੀਂ ਦੱਸੋ ਤੁਸੀਂ
ਹਾਂਜੀ ਹੋਰ ਤਾਂ ਅਜੇ ਤਾਂ ਕੁਛ ਨੀ ਸਬਜ਼ੀ ਬਣੇਗੀ ਫਿਰ ਵੇਖਦੇ ਹਾਂ ਕੀ ਕਰਨਾ।
ਅੱਛਾ ਅੱਛਾ ਬਣਾ ਲਈਏ ਸਬਜ਼ੀ ਫਿਰ?
ਹਾਂ ਬਸ ਰੈਡੀ ਹੋ ਰਿਹਾ।
ਕੀ ਕਹਿ ਰਹੇ ਹੋ ਭਾਜੀ
ਮੈਂ ਕਿਹਾ ਸਮਾਨ ਰੇਡੀ ਹੋ ਰਿਹਾ ਤੁਸੀਂ ਚਾਏ ਵਗੈਰਾ ਪੀਂਦੇ ਹੋ ਸ਼ਾਮ ਨੂੰ
ਹਾਂਜੀ ਕਦੇ ਕਦੇ ਪੀ ਲੈਂਦਾ ਵਾ ਵੈਸੇ ਸ਼ਾਮ ਨੂੰ ਤਾਂ ਬਹੁਤ ਘੱਟ। ਸਵੇਰੇ ਜ਼ਰੂਰ ਪੀਨਾ ਇੱਕ ਇੱਕ ਕ ਸਵੇਰੇ ਜ਼ਰੂਰ ਹੈਗੇ ਕਿਉਂਕਿ ਥਕਾਵਟ ਜੇਹੀ ਉਤਰ ਜਾਂਦੀ ਹੈ ਨਾ।
ਹਾਂਜੀ ਹਾਂਜੀ ਇਹ ਤੇ ਹੈ
ਹਾਂਜੀ
ਚਲੋ ਬਹੁਤ ਵਧੀਆ ਗੱਲ ਆ
ਹਾਂਜੀ ਸ਼ਾਮੀ ਤਾਂ ਕਦੇ ਕਦੇ ਪੀ ਲੈਂਦਾ ਵਾ ਬਸ।
ਦੂਧ ਕੀਥੋਂ ਲੈਂਦੇ ਤੁਸੀਂ, ਮੱਝਾਂ-ਮੁੱਝਾਂ ਰੱਖੀਆਂ ਕੇਆ ਮੈਂ ਕੇਆ ਦੂਧ ਕੀਥੋਂ ਲੈਂਦੇ ਓ?
ਦੁੱਧ ਅਸੀਂ ਲਗਵਾਇਆ ਹੋਇਆ ਉੱਥੇ ਲਿਉਣੇ ਹਾਂ। ਕਿਸੇ ਦੇ ਘਰ ਫਿਰ ਉਹ ਡੇਅਰੀ 'ਚ ਦੇ ਕੇ ਜਾਂਦਾ।
ਅੱਛਾ, ਓਕੇ।
ਹਾਂਜੀ ਹਾਂਜੀ। ਹੋਰ ਤੁਸੀਂ ਦੱਸੋ ਹੋਰ ਕਿੱਦਾਂ ਦੀ ਚੱਲ ਰਹੀ ਹੈ। ਤੁਹਾਡੀ ਫੈਮਲੀ ਵਗੈਰਾ ਸਬ।
ਮੇਰੀ ਵਧੀਆ, ਫੈਮਲੀ ਲਾਈਫ ਵਧੀਆ ਚੱਲਦੀ ਪਈ ਆ। ਬਸ ਜੋਬ ਵਗੈਰਾ ਦੀ ਦੇਖਦੇ ਹਾਂ। ਜੋਬ ਵਗ਼ੈਰਾ ਹੈ ਨੀ ਕੁੱਛ ਹਜੇ। ਮੈਂ ਕਿਹਾ ਟਰਾਈ ਕਰਦੇ ਪਏ ਹਾਂ ਜੇ ਹੋ ਜਏ ਕਿਧਰੇ ਬਾਕੀ ਵੇਖ। ਕਦੇਆਂ ਰੱਬ ਦੇ ਹੱਥਾਂ
ਹਾਂਜੀ ਹਾਂਜੀ ਇਹ ਤਾਂ ਹੈ ਸਭ ਕੁਛ ਰੱਬ ਦੇ ਹੀ ਹੱਥ ਹੈਗਾ। ਮੰ ਬੰਦਾ ਤਾਂ ਮਿਹਨਤ ਕਰ ਸਕਦਾ ਹੈ ਨਾ।
ਬਿਲਕੁਲ, ਬਿਲਕੁਲ ਮਿਹਨਤ ਵੀ ਕਰੋ ਰੱਬ ਦਾ ਨਾਮ ਵੀ ਲਓ।
ਹਾਂਜੀ-ਹਾਂਜੀ ਇਹ ਤਾਂ ਹੈ। ਹੋਰ ਦੱਸੋ ਹੋਰ, ਰੋਟੀ ਵਗੈਰਾ ਖਾ ਲਈ ਸੀ ਤੁਸੀਂ?
ਹਾਂ, ਹਾਂ ਦੁਪਹਿਰੇ ਖਾ ਲਈ ਸੀ ਦੁਪਹਿਰੇ। ਆਪਾਂ ਲੇਟ ਹੀ ਖਾਂਦੇ ਹਾਂ ਥੋੜਾ ਜਿਹਾ ਡੇਢ ਹੀ ਇੱਕ ਵਜੇ ਤੱਕ ਹੀ ਖਾਂਦੇ ਹਾਂ।
ਅੱਛਾ, ਅੱਛਾ ਅਤੇ ਦੁਪਹਿਰੇ ਦੁਪਹਿਰੇ ਕੀ ਬਣਾਇਆ ਸੀ ਤੁਸੀਂ?
ਦੁਪਹਿਰੇ ਸਾਡੇ ਪਈ ਸੀਗੀ ਕੱਦੂ ਮਿੱਠਾ ਕੱਦੂ।
ਅੱਛਾ ਕੱਦੂ ਬਣਾਇਆ ਸੀ। ਮਿੱਠਾ ਕੱਦੂ ਬਣਾਇਆ ਸੀ ਤੁਸੀਂ?
ਨਹੀਂ, ਨਹੀਂ ਮੇਰੇ ਫਰੈਂਡ ਹੈਗਾ ਇੱਕ ਉਹਨਾਂ ਨੇ ਦਿੱਤਾ ਸੀਗਾ। ਉਹਦੀ ਮੰਮੀ ਨੇ ਬਣਾਇਆ ਸੀਗਾ।
ਅੱਛਾ ਅੱਛਾ ਅੱਛਾ ਉਹਨੇ ਦਿੱਤਾ ਸੀ ਠੀਕ ਹੈ, ਠੀਕ ਹੈ। ਹਾਂਜੀ, ਹਾਂਜੀ ਠੀਕ ਕੀਤਾ। ਹਾਂਜੀ ਉਹਨੇ ਮਿੱਠਾ ਕੱਦੂ ਬਣਾਇਆ ਸੀ ਕਿ ਨਮਕੀਨ?
ਹਾਂ ਮਿੱਠਾ, ਮਿੱਠਾ, ਮਿੱਠਾ ਮੈਨੂੰ ਤਾਂ ਬਹੁਤ ਪਸੰਦ ਆ ਮਿੱਠਾ। ਇਮਲੀ ਵਗੈਰਾ ਵੀ ਪਾਂਦੇ ਹੋ ਖੱਟਾ ਮਿੱਠਾ ਜੋ ਕੁਛ ਐਵੇਂ ਹੀ ਹੁੰਦਾ ਉਹ। ੳੱਧਰ ਕੀ ਕੀ ਬਣਾਉਂਦੇ ਨੇ ਕੀ ਕੀ ਪਾਉਦੇ ਨੇ ਵਿੱਚ?
ਹੋਰ ਦੱਸੋ ਹੋਰ? ਮੌਸਮ ਕਿੱਦਾਂ ਦਾ ਉੱਥੇ, ਹਾਂਜੀ?
ਮੈਂ ਕਿਹਾ ਤੁਹਾਡੇ ਇੱਥੇ ਪੰਛੀ ਰਹਿੰਦੇ ਲੱਗਦਾ ਬਹੁਤ ਜ਼ਿਆਦਾ।
ਹਾਂਜੀ-ਹਾਂਜੀ ਐ ਬੋਲ ਦੇ ਈ ਰੈਂਦੇ ਨੇ। ਹਾਂ ਤੇ ਪਿੱਛੇ। ਗੁਰਦੁਆਰਾ ਸਾਹਿਬ ਵੀ ਹੈਗਾ ਉੱਥੇ ਵਾਜ ਵੀ ਆ ਰਹੀ ਹੈ ਉੱਥੇ।
ਤੁਹਾਡੇ ਵੀ ਆ ਚਲ ਪਿਆ।
ਅੱਛਾ, ਅੱਛਾ ਹਾਂਜੀ ਹਾਂਜੀ ਇਹ ਸਵੇਰੇ ਸ਼ਾਮ ਬੋਲਦੇ ਰਹਿੰਦੇ ਨੇ ਇੱਥੇ। ਹਾਂਜੀ।
ਸਾਡੇ ਤਾਂ ਘਰ ਦੇ ਨੇੜੇ ਹੀ ਹੈ ਬਿਲਕੁਲ।
ਅੱਛਾ ਅੱਛਾ।
ਹਾਂਜੀ ਸਵੇਰੇ ਵੀ ਪੰਜ ਵਜੇ ਬੋਲ ਜਾਂਦਾ ਹੈ ਤੇ ਸ਼ਾਮ ਨੂੰ ਵੀ ਛੇ।
ਹਾਂਜੀ, ਹਾਂਜੀ। ਹੋਰ ਦੱਸੋ ਹੋਰ, ਮੌਸਮ ਵਧੀਆ ਉੱਥੇ?
ਮੌਸਮ ਬੜੀ ਗਰਮੀ ਹੋ ਰਹੀ ਹੈ ਅੱਜ ਤੇ ਬਦਲਾ ਜਿਹਾ ਹੋ ਰਿਹਾ ਸੀ ਬਟ ਗਰਮੀ ਹੈ ਸਾਡੇ ਇੱਧਰ ਤਾਂ ਅੱਜ ਬਹੁਤ।
ਹਾਂਜੀ ਹਾਂਜੀ ਬੱਦਲ ਹੋ ਰਿਹਾ ਸੀ। ਨਹੀਂ ਬੱਦਲ ਤਾਂ ਨਹੀਂ ਹੋ ਰਿਹਾ ਸੀ। ਧੁੱਪ ਨਿਕਲ ਰਹੀ ਸੀ ਅੱਜ ਤੇ।
ਸਾਡੇ ਤੇ ਕਦੇ ਬੱਦਲ ਕਦੇ ਧੁੱਪ।
ਬਸ ਮੌਸਮ ਇੱਦਾਂ ਦਾ ਹੀ ਚੱਲ ਰਿਹਾ ਹੁਣ ਤੇ ਅਗਲੇ ਮਹੀਨੇ। ਤਾਂ ਫੇਰ ਬਾਰਿਸ਼ਾਂ ਸਟਾਰਟ ਹੋ ਜਾਣੀਆਂ ਮੀਂਹ।
ਤਾਂ ਜੇ ਇਸ ਚ ਇਸ ਮਹੀਨੇ ਚੋਂ ਸ਼ੁਰੂ ਹੋ ਜੇ ਹਫ਼ਤੇ ਦੀ ਬਾਰਿਸ਼ ਦੱਸੀ ਤਾਂ ਹੈਗੀ ਆ ਬਾਕੀ ਵੇਖਦੇ ਹਾਂ।
ਹਾਂਜੀ ਹਾਂਜੀ ਜੇ। ਜਿਆਦਾ ਮੌਸਮ ਲੱਗ ਰਿਹਾ ਹੈ ਸ਼ਾਇਦ ਇਸੇ ਵੀ ਮਹੀਨੇ ਹੀ ਹੋ ਜਾਏ।
ਹਮ।
ਹਮ, ਹੋਰ ਦੱਸੋ, ਹੋਰ ਤੁਸੀਂ? ਬਣਾਓ ਕਿਤੇ ਪਲੈਨ ਘੁੰਮਣ ਦਾ ਤੇ। ਇਸ ਬਹਾਨੇ ਅਸੀਂ ਮਿੱਲ ਵੀ ਲਵਾਂਗੇ। ਹੈਨਾ
ਵੇਖਦੇ ਆਂ ਜੇ ਉੱਥੇ ਵੇਖਦੇ ਆਂ, ਪੰਜਾਬ ਚ ਜਾਣਾ ਸੀਗਾ। ਫੇਰ ਵੇਖਦੇ ਆਂ, ਹਾਂਜੀ- ਹਾਂਜੀ। ਕਿਉਂਕਿ ਇੱਕਦਮ ਪਲੈਨ ਵੀ ਨੀ ਬਣਦਾ ਨਾ, ਫੇਰ ਹਨਾ। ਥੋੜਾ ਡਿਸਕਸ ਵੀ ਹੁੰਦਾ ਫੈਮਿਲੀ ਬਾਰੇ, ਫੈਮਲੀ ਨੂੰ ਹਨਾ ਡਿਸਕਸ ਕਰਨੀ।
ਬਣਾਓ ਕੋਈ ਗੱਲ ਨੀ, ਅਸੀਂ ਜਾਣ ਵਾਸਤੇ ਤਿਆਰ ਹੈਗੇ ਵਾਂ।
ਕੋਈ ਨੀ ਵੇਖਾਂਗੇ, ਜਦੋਂ ਜਾਣ ਦਾ ਟਾਈਮ ਆਏਗਾ ਫਿਰ।
ਹਾਂਜੀ-ਹਾਂਜੀ -ਹਾਂਜੀ- ਹਾਂਜੀ। ਹੋਰ ਦੱਸੋ, ਭਾਜੀ ਹੋਰ ਕੀ ਕਰ ਰਹੇ ਸੀ ਤੁਸੀਂ।
ਬਸ ਹੁਣ ਤਾਂ ਬੈਠੇ ਆ। ਚਾਏ ਤਾਂ ਨੀ ਪੀਤੀ ਮੈਂ, ਹਾਂ ਪੀਤੀ ਸੀ, ਬਟ ਮੈਂ ਥੋੜਾ
ਅੱਛਾ- ਅੱਛਾ- ਅੱਛਾ- ਅੱਛਾ
ਹਾਂਜੀ, ਹਾਂ।
ਅੱਛਾ, ਤੇ ਫਾਸਟਿੰਗ ਸੀ ਅੱਜ।
ਨਹੀਂ ਫਾਸਟਿੰਗ ਤਾਂ ਨਹੀਂ ਸੀ, ਰਾਤੀ ਫਾਸਟਿੰਗ ਨਹੀਂ ਮੇਰੀ ਅਜੇ ਹੈਗੀ, ਗਰਮੀ ਬਹੁਤ ਆ ਨਾ ਫਾਸ
ਅੱਛਾ-ਅੱਛਾ, ਹਾਂਜੀ ਇਹ ਤੇ ਹੈ।
ਅੱਛਾ, ਤੇ ਸੰਡੇ ਨੂੰ ਹੁੰਦੀ ਐ ਤੁਹਾਡੀ।
ਹਾਂਜੀ, ਸੰਡੇ ਨੂੰ ਹੁੰਦੀ ਐ, ਬਟ ਕਦੇ-ਕਦੇ।
ਅ ਅੱਛਾ-ਅੱਛਾ, ਮੇਰੀ ਤਾਂ ਨਹੀਂ ਹੁੰਦੀ ਸੰਡੇ ਨੂੰ। ਸੰਡੇ ਨੂੰ ਨਹੀਂ ਮੈਂ ਰੱਖਦਾ।
ਕਦੇ-ਕਦੇ ਰੱਖ ਲੈਂਨੇ ਆ ਵੈਸੇ ਮਤਲਬ
ਹਾਂਜੀ ਪਰ ਮੈਂ ਸੰਡੇ ਨੂੰ ਰੱਖਦਾ ਈ ਨੀ। ਇਕਦਮ ਸੌ ਕੰਮ ਪੈ ਜਾਂਦੇ ਹੈਨਾ।
ਹਾਂ
ਹਾਂਜੀ ਤੇ ਸੰਡੇ ਨੂੰ ਹੁੰ ਸਾਡੀ, ਸਾਡੀ ਫਰਾਈਡੇ ਤੇ ਟਿਊਜ਼ਡੇ ਹੁੰਦੀ ਏ।
ਹਰ ਫ੍ਰਾਈਡੇ ਟਿਊਸਡੇ।
ਹਾਂਜੀ ਹਰ ਫਰਾਈਡੇ ਅਤੇ ਟਿਊਜ਼ਡੇ।
ਅੱਛਾ,
ਹਾਂਜੀ-ਹਾਂਜੀ ਸੰਡੇ ਨੂੰ ਨੀ ਅਸੀਂ ਰੱਖਦੇ ਹਾਂਜੀ।
ਪਰਮੇਸ਼ਵੁਰ ਚ ਵਧਣਾ ਈ ਚਾਈਦਾ ਐ।
ਹਾਂਜੀ-ਹਾਂਜੀ ਐ ਤੇ ਹੈ ਓਦੇ ਵਿੱਚ ਵੱਧਣਾ ਬੌ ਜ਼ਿਆਦਾ ਜ਼ਰੂਰੀ ਏ। ਅਗਰ ਉਦੇ ਵਿੱਚ ਵੱਧ ਗਏ ਨਾ ਤੇ ਸਬ ਚੀਜ਼ਾਂ ਚ ਵੱਧ ਗਏ ਮਤਲਬ
ਬਿਲਕੁਲ-ਬਿਲਕੁਲ।
ਹਾਂਜੀ। ਹੋਰ ਤੁਸੀਂ ਦੱਸੋ ਹੋਰ ਕੀ ਚੱਲ ਰਿਆ ਤੁਹਾਡੇ ਗੁਵਾਂਢ ਵਗੈਰਾ ਚ?
ਬਸ ਠੀਕ ਨੀਅ ਆਂਢੀ- ਗੁਆਂਢੀ ਵੀ ਆਪਾਂ ਤਾਂ ਕਿਸੇ ਕਿਸੇ ਦੇ ਜਾਣਦੇ ਜ਼ਿਆਦਾ ਘਰ ਜਾਂਦੇ।
ਅੱਛਾ-ਅੱਛਾ-ਅੱਛਾ ਤੇ ਭਾਜੀ ਮੈਂ ਇੱਥੇ ਤਾਂ ਬੋਹਤ ਓ ਐ ਇੱਥੇ, ਇੱਥੇ ਪਾਰਕ ਬਣਾ ਬਣਾ ਰਹੇ ਨੇ ਇੱਥੇ
ਤੁਹਾਡੀ ਸਾਈਡ
ਹਾਂਜੀ-ਹਾਂਜੀ ਸਾਡੀ ਜੇੜੀ ਦੁਕਾਨ ਏ ਨਾ ਇੱਥੇ ਥੋੜ੍ਹੀ ਦੂਰ ਜਾ ਕੇ ਦੋ ਮਿੰਟ ਦਾ ਰਾ ਏ ਉੱਥੇ ਪਾਰਕ ਬਣਨ ਲੱਗਿਆ ਉੱਥੇ ਝੂਲੇ ਵਗੈਰਾ ਤਾਂ ਲਗਾਤੇ ਨੇ ਉਨਾਂ ਨੇ
ਚਲੋ ਬੋਹਤ ਵਧੀਆ ਗੱਲ ਆ ਫਿਰ ਘੁੰਮੋਗੇ ਫਿਰ ਤੁਸੀਂ ਤੁਹਾਨੂੰ ਬੁਲਾਇਓ ਫੇਰ ਤਾ
ਹਾਂਜੀ।
ਮਤਲ ਬਹੁ ਵੱਡਾ ਬਣਾ ਰਿਏ ਛੋਟਾ ਜੇਆ?
ਨਈ-ਨਈ ਵੱਡਾ ਤਾਂ ਨਈ ਹੈਗਾ ਮਤਲਬ ਛੋਟਾ ਜੇਹਾ ਈ ਹੈਗਾ।
ਅੱਛਾ ਚਲੋ।
ਮਤਲਬ ਬੱਚੇਆਂ ਦੇ ਖੇਲਣ ਦਾ ਵੀ ਹੈਗਾ, ਤੁਸੀਂ ਘੁੰਮ ਵੀ ਸਕਦੇ ਓ ਓਥੇ ਬੇਅ ਵੀ ਸਕਦੇ ਓ। ਚੇਅਰਾਂ ਵਗੈਰਾ ਵੀ ਲੱਗੀਆਂ ਹੋਈਆਂ ਨੇ ਉੱਥੇ। ਹਾਂਜੀ। ਤੇ ਭਾਜੀ ਕਿਹੜਾ ਫੋਨ ਆ ਰਿਆ ਕਿਸੇ ਦਾ ਮੈਂ ਤੁਹਾਨੂੰ ਥੋੜ੍ਹੀ ਦੇਰ ਚ ਕਰਦਾ ਵਾਂ ਗੱਲ।
ਹਾਂਜੀ, ਹਾਂਜੀ ਠੀਕ ਹੈ ਚਲੋ, ਮੈਂ ਵੀ ਕੰਮ ਕਰਦਾ ਫਿਰ ਤਾਂ
ਹਾਂਜੀ-ਹਾਂਜੀ ਠੀਕ ਐ ਭਾਜੀ ਜੀ ਐਮ ਸੀ ਦੀ।